ਹੈਲੋ, ਹਾਂਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਹੈ?
ਵਧੀਆ-ਵਧੀਆ। ਤੁਸੀਂ ਸੁਣਾਓ ਠੀਕ? ਹਾਂਜੀ ਹੋਰ? ਵਧੀਆ, ਹੋਰ ਹੋ ਗਏ ਵੇਲੇ? ਖਾ ਲਿਆ? ਰੋਟੀ-ਪਾਣੀ ਖਾ ਲਈ ਤੁਸੀਂ?
ਹਾਂਜੀ ਬਸ। ਦਸ-ਪੰਦਰਾਂ ਮਿੰਟ ਹੋਏ। ਹੁਨੇ ਹੀ ਖਾਦੀ ਹੈ।
ਅੱਛਾ-ਅੱਛਾ ਠੀਕ ਹੈ। ਠੀਕ ਹੈ ਜੀ। ਬਸ ਅਸੀਂ ਵੋਹਲੇ। ਮੈਂ ਕਿਹਾ ਚੱਲ ਤੁਹਾਨੂੰ ਫੋਨ ਕਰਨੇ। ਬੜੀ ਦੇਰ ਹੋ ਗਈ ਫੋਨ ਨੀ ਕੀਤਾ ਕੋਈ। ਹਾਂਜੀ। ਹੋਰ ਸੁਣਾਓ ਤੁਸੀਂ? ਠੀਕ ਹੋ? ਦਵਾਈ ਵਗੈਰਾ ਤੁਸੀਂ ਲੈ ਜਿਹੜੀ ਤੁਸੀਂ ਪਿੱਛੇਜੇ ਠੀਕ ਨੀ ਸੀ ਨਾ ਹੂੰ, ਤੇ ਦੁਬਾਰਾ ਕਰਾਇਆ ਚੈੱਕ ਡਾਕਟਰ ਨੂੰ। ਤੁਸੀੇ।
ਨਹੀਂ, ਬਸ ਠੀਕ ਹੈ ਉਹੀ ਖਾਣੀ ਗਈ ਸੀ ਚੈਕਅਪ ਕਰਾਣ। ਬਸ ਉਹਹੀ ਹੀ ਖਾਣੀ ਹੈ ਲਗਾਤਾਰ।
ਉਹ ਵੀ ਨਾ ਕੁਛ ਦਵਾਈਆਂ ਹੁੰਦੀਆਂ ਜਿਹੜੇ ਲੱਗਾ ਤਰਖਣੀਆਂ ਪੈਂਦੀਆਂ ਫੇਿਰ ਛੱਡੋ ਨਾ-ਨਾ ਵਿੱਚ ਛੱਡਣੇ ਹੀ ਨੀ ਹੈ ਹੂੰ। ਛੱਡ ਨਾ ਫਿਰ ਆਹ ਚਲੋ ਏਕ ਅੱਧਾ ਟਾਈਮ ਦਾ ਹੋ ਜੇ ਫੇਰ ਨੀ ਰੈਗੂਲਰ ਲੰਬੇ ਟਾਈਮ ਲਈ ਛੱਡੋਗੇ ਨਾ ਫੇਿਰ ਦਿੱਕਤ ਹੋ ਜਾਂਦੀ ਹੈ। ਹੁਂ, ਹਾਂਜੀ। ਬਸ ਵਧੀਆ-ਵਧੀਆ। ਆ ਬੱਚੇ ਬਸ ਨਹੀਂ ਹਜੇ ਛੁੱਟੀ ਐ ਤੇ ਹਜੇ ਮਸਤੀ ਕਰਦੇ, ਹਜੇ ਉੱਧਰ ਬੈਠੇ ਦੇ ਆ। ਹਾਂ, ਟੀ ਵੀ ਵਗੈਰਾ ਵੇਖ ਲੇ ਪਏ ਆਂ, ਵੱਡੇ ਵਾਲਾ ਗਿਆ ਦਾ ਯਾਤਰਾ ਤੇ ਉਹ ਵੀ ਗੁਰੂ ਸਾਹਿਬ ਦੀ ਯਾਤਰਾ ਤੇ ਗਿਆ ਆ। ਛੋਟਾ ਅਜੇ ਲੱਗਾ ਦਾ, ਹਾਂਜੀ, ਹੂੰ। ਹਾਂ ਫੋਨ ਆ ਖਾਯਾ ਬਸ ਥੋੜੀ। ਪਹਿਲਾਂ ਤੇ ਮਿਲ ਨੀ ਰਿਹਾ ਸੀ, ਉਹਨਾਂ ਦਾ ਨੈਟਵਰਕ ਨਹੀਂ ਮਿਲਦਾ ਪਿਆ ਸੀ। ਤੇ ਫੇਰ ਜਿਸ ਸੇ ਮਿਲਿਆ ਹੋਏਗਾ ਆਪੇ ਹੀ ਉਹਨਾ ਨੇ ਕਰ ਦਿੱਤਾ।
ਹਾਂ, ਉੱਧਰ ਵੀ ਨੈਟਵਰਕ ਬੜਾ ਘੱਟ ਚੱਲਦਾ।
ਹੂੰ, ਹਾਂ ਫਿਰ ਕੀਤਾ। ਹਾਂਜੀ, ਹਾਂ। ਕੀਤਾ ਸੀ। ਆਇਆ ਸੀ ਨੌ ਕੁ ਵਜੇ ਆਇਆ ਸੀ, ਕਹਿੰਦੇ ਪਏ ਸੀ ਹੁਣ ਸੌਉਣ ਦੀ ਤਿਆਰੀ ਕਰਨ ਲੱਗੇ, ਸਵੇਰੇ ਫੇਰ ਕਰਨੀ ਐ ਨਾ ਅਗਲੇ ਬਈ ਜਾਣ ਦੀ ਯਾਤਰਾ। ਦਰਬਾਰ ਦੀ। ਕਹਿੰਦੇ ਬਈ ਖੱਲੀਆਂ-ਖੁੱਲੀਆਂ ਪੈ ਗਈ ਦੀਆਂ।
ਹਾਂ, ਸਕੂਲ ਖੁੱਲ ਗਏ ਬੱਚਿਆਂ ਦੇ ਕਿ ਅਜੇ ਨਹੀਂ?
ਸਕੂਲ ਹਜੇ ਇੱਕ ਤਰੀਕ ਨੂੰ ਖੁੱਲਣਗੇ ਛੋਟੇ ਦੇ, ਵੱਡੇ ਦੀ ਤੇ ਵੈਸੇ ਹੁਣ ਕਾਲਜ ਚ ਐਡਮਿਸ਼ਨ ਹੋਣੀ ਹੁਣ ਆਣ ਕੇ ਲਏਗਾ ਉਹ, ਹਾਂਜੀ। ਪਲੱਸ ਟੂ ਦੇ ਦਿੱਤੇ ਨਾ ਉਹਨੇ ਪੇਪਰ, ਹਾਂ। ਨਹੀਂ-ਨਹੀਂ ਉਹਦੇ ਇੱਕ ਤਰੀਕ ਨੂੰ ਖੁੱਲਣਗੇ। ਬਸ ਬੁੱਧਵਾਰ ਖੁੱਲ ਜਾਣਗੇ, ਹੂੰ, ਹਾਂਜੀ। ਹਾਂਜੀ, ਇਹਨਾਂ ਨੂੰ ਜਲਦੀ ਹੁੰਦੀਆਂ ਨਾ ਛੁੱਟੀਆਂ, ਫ਼ਿਰ ਜਲਦੀ ਖੁੱਲ ਜਾਣਦੇ। ਹਾਂ, ਪਰ ਗਰਮੀ ਹੁਣ ਹੋ ਰਹੀ ਐ, ਮੈਂ ਛੁੱਟੀਆਂ ਵਾਲਾ ਮੌਸਮ ਤੇ ਸਗੋਂ ਵਧੀਆ ਨਿਕਲ ਗਿਆ, ਜਦੋਂ ਛੁੱਟੀਆਂ ਸੀ ਤੇ ਮੌਸਮ ਸਹੀ ਸੀ। ਹੁਣ ਸਕੂਲ ਜਾਣਾ ਤੇ ਜਿਆਦਾ ਦਿਕ -ਕਤ ਹੋ ਜਾਣੀ ਏ ਸਗੋਂ, ਗਰਮੀ ਜਿਆਦਾ ਹੋ ਗਈ ਏ, ਗੁੰਮਮਾ ਟਾਈਪ ਹੋ ਗਿਆ ਹੁਣ।
ਹਾ, ਸ਼ਾਮੀ ਹੋਇਆ ਸੀ ਮੌਸਮ, ਕੁਛ ਕੀ ਆਏਗੀ ਬਾਰਿਸ਼ ਪਰ ਨਹੀਂ ਉੱਡ ਗਿਆ ਬੱਦ
ਨਹੀਂ-ਨਹੀਂ। ਇਸ ਤਰਾਂ ਹੀ ਬਸ ਚੱਲਦਾ ਪਿਆ ਹੁਣ ਤੇ। ਹਾਂ, ਬਹੁਤ ਬੜੀ ਘਬਰਾਹਟ ਹੋ ਰਹੀ, ਹੁਨ ਤੇ ਏ ਸੀ ਤੋਂ ਬਿਨਾਂ ਤੇ ਦਿੱਕਤ ਹੋ ਰਹੀ ਬੜੀ ਜਿਆਦਾ। ਬਾਹਰ ਨਿਕਲੋ ਤੇ ਇਸ ਤਰ੍ਹਾਂ ਲੱਗਦਾ, ਜਿਵੇਂ ਪਤਾ ਨੀ ਹਜੇ ਵੀ ਸੂਰਜ ਏ। ਬਾਰ ਇੰਨੀ ਗਰਮੀ, ਹਾਂ ਹਾਂਜੀ ਹਾਂਜੀ। ਹੋਰ ਤੁਹਾਡੇ ਵੀ ਜ਼ਿਆਦਾ ਈ ਗਰਮੀ ਏ, ਤੁਹਾਡੇ ਘਰ ਵੀ।
ਸਾਡਾ ਹੈ ਤੇ ਬੜੀ ਗਰਮੀ ਸਾਨੂੰ ਚਾਰੋਂ ਤਰਫ਼ੋਂ ਸਮਝੋ ਹੈ ਈ ਏ ਕੋਈ ਕਵਰਿੰਗ ਨਹੀਂ ਏ ਲੇਕਿਨ ਸਾਡਾ ਫਲੋਰ ਏ ਨਾ ਉੱਪਰ ਤੇ ਉਹਦੇ ਕਾਰਨ ਥੋੜ੍ਹਾ ਠੰਡਾ ਏ ਛੱਤ। ਤੇ ਪੱਖਾ ਵੀ ਲਗਾਉ ਤੇ ਠੀਕ ਲੱਗਦਾ, ਪਰ ਫਿਰ ਵੀ ਏ ਸੀ ਲਾਣਾ ਪੈਂਦਾ।
ਹਾਂ, ਨਹੀਂ ਏ ਸੀ ਤੇ ਲਾਣਾ ਪੈਂਦਾ, ਹੁਣ ਤੇ ਦਿੱਕਤ ਏ ਏ ਸੀ ਤੋਂ ਬਿਨਾਂ ਤੇ ਮਤਲਬ ਹੀ ਹਾਂ ਹੋਰ ਤੁਸੀਂ ਕੀ ਕਰਦੇ ਹੋ, ਅੱਜ ਕੱਲ ਘਰ ਬਈ। ਸਟਿਚਿੰਗ ਵਗੈਰਾ ਕਰ ਰਹੇ ੳ, ਮੈਂ ਕਿਆ ਸ ਸਟਿਚਿੰਗ ਵਗੈਰਾ, ਸੂਟ ਵਗੈਰਾ ਸੀਲ ਰਹੇ ਹੋ?
ਸਟੀਚਿੰਗ ਨਹੀਂ ਥੋੜ੍ਹੀ ਘੱਟ ਗਈ ਏ ਕਿਉਂਕਿ ਗਰਮੀ ਵਿੱਚ ਕੰਮ ਵੀ ਨਹੀਂ ਹੁੰਦਾ। ਹੁੰਦਾ ਵਾ ਕੁਛ ਆਏ ਵੇ ਸੀ ਬੱਚੇ ਵੀ। ਓ ਹੁਣ ਗਏ ਨੇ ਤੇ ਕੰਮ-ਕਾਜ ਹਜੇ ਇਸ ਤਰ੍ਹਾਂ ਹੀ ਐ।
ਅੱਛਾ, ਹਾਂ ਨਹੀਂ ਇਹ ਤੇ ਹੈ। ਹਾਂਜੀ, ਗਰਮੀ ਬੜੀ ਕਿਚਨ ਚੋਂ ਹੀ ਹੋ ਜਾਂਦੀ ਏ। ਹਾਂਜੀ, ਹੂੰ। ਹਾਂ ਚਲੋ ਠੀਕ ਏ, ਅਪਣੇ ਸਿੱਪ ਜਾਂਦੇ ਵਧ
ਇਹ ਅਰਾਮ ਨਾਲ ਸੀਵੀ ਦੇ ਏਵ ਇੱਕ ਦਿਨ ਕਟਿੰਗ ਹੋ ਜਾਂਦੀ ਏ ਇੱਕ ਦਿਨ ਸ਼ਰਟ ਸੀ ਲਈ ਦੀ ਏ। ਇੱਕ ਦਿਨ ਸਲਵਾਰ ਸੀ ਲਈ ਦੀ ਏ ਬਸ।
ਹਾਂ ਮੈਂ ਵੀ ਕੱਟਿਆ ਦਾ ਇੱਕ ਹਾਂ ਠੀਕ ਏ
ਹੋਰ
ਤੇ ਫੇਿਰ ਪਾਰਟੀ ਵੇਅਰ ਤੇ ਤੁਸੀਂ ਬਾਹਰੋਂ ਈ ਸਵਾਉਂਦੇ ਹੋਵੋਗੇ ਨਾ ਜਿਹੜੇ ਅੱਛੇ ਸੂਟ ਕੇ ੳਵੀ ਤੁਸੀਂ ਸੀ ਲੈਂਦੇ ੳ
ਹਾਂ ਉਹ ਵੀ ਸੀ ਲੈਨੀ ਆ ਅਗਰ ਜ਼ਿਆਦਾ ਕੱਪੜਾ ਕੋਈ ਸ ਮਤਲਬ ਨਹੀ ਟਿਕਨ ਵਾਲਾ ਤੇ ਉਹ ਫਿਰ ਮੈਂ ਬਾਹਰੋਂ ਈ ਕਰਾ ਲੈਂਨੀ ਨਹੀਂ ਤੇ ਨਹੀਂ
ਅੱਛਾ
ਹਾਂ ਹੁਨ ਵੀ ਦੋ ਤਿੰਨ ਸੀਤੇ ਆ ਲਾਈਨਿੰਗ ਵਾਲੇ ਹਜੇ ਇੱਕ ਕੱਟਿਆ ਦਾ ਤੇ ਉਹ ਹਜੇ ਬਸ ਇਸ ਤਰ੍ਹਾਂ ਈ ਰਾਤੀ ਵੀ ਮਸਾਂ ਇੱਕ ਕਮੀਜ਼ ਨੂੰ ਤਰਪਾਈ ਨਹੀਂ ਹੋਈ ਬਾਕੀ ਸਾਰਾ ਕੰਮ ਹੋ ਗਿਆ
ਅੱਛਾ ਚਲੋ ਬੱਚੇ ਹੋਨ ਨਾ ਫੇਿਰ ਥੋੜ੍ਹੀ ਦਿੱਕਤ ਹੋ ਜਾਂਦੀ ਬੱਚਿਆਂ ਨਾਲ ਨਹੀ ਹੁੰਦਾ ਚਲੋ ਬੱਚੇ ਤੁਹਾਡੇ ਹਾਂਜ
ਹ ਮੈਂ ਚੁੱਕਤੀ ਸੀ ਮਸ਼ੀਨ ਫੇਰ ਛੇੜਾ ਖਾਨੀ ਕਰਦੇ ਆ ਕੋਈ ਕੁਸ਼ ਕਰਦਾ ਕੋਈ ਕੁਸ਼ ਡਿੱਗਣ ਦਾ ਵੀ ਖਤਰਾ ਉੱਪਰ ਹਾਜੀ
ਹੱਥ ਲਗਾ ਜਾਂਦੇ ਆ ਕੁਸ਼ ਨਾ ਕੁਸ਼ ਫੇਰ ਖ਼ਰਾਬੀ ਵੀ ਹੋ ਜਾਂਦੀ ਏ ਨਾਲੇ ਓ ਜੀ ਬੱਚੇ ਇਧਰ ਉਧਰ ਟੱਪਦੇ ਟੁੱਪਦੇ ਡਰ ਲੱਗਦਾ ਫਿਰ ਵੈਸੇ ਈ
ਹੋਰ ਉਹ ਇੱਕ ਡੱਬਾ ਖੋਲੇਆ ਦਾ ਸੀ ਨਲਕਿਆਂ ਵਾਲਾ ਤੇ ਉਹ ਮੁੰਡਾ ਆਇਆ ਛੋਟਾ ਤੇ ਉਹਨੇ ਪਾਲੀ ਸਾਰੀ ਮੂੰਹ 'ਚ ਪਾਲੀ ਚੱਬ ਚੱਬ ਕੇ ਤੇ ਰੱਖ ਦਿੱਤੀ ਮੈਂ ਕਿਹਾ ਨਲਕੀ ਗਿੱਲੀ ਕੀਤ
ਆਹ
ਅਤੇ ਬਾਅਦ ਚੋਂ ਪਤਾ ਲੱਗਿਆ ਜੀ ਇਹਨਾਂ ਨੇ ਖਾ ਕੇ ਮੂੰਹ ਚੋਂ ਬਾਹਰ ਕੱਢੀ ਫਿਰ ਉਹ ਸੁੱਟਣੀ ਪਈ ਮੈਨੂੰ ਇਸ ਕਰਕੇ ਮੈਂ ਕੱਪੜਾ ਈ ਨੀ ਕੋਈ ਕੱਟਿਆ ਮੈਂ ਕਿਹਾ ਏਵੇਂ ਅੱਗੇ ਪਿੱਛੇ ਹੋ
ਕੀਤਾ ਹੋਰ ਕੇ ਹਾਂਜੀ ਹਾਂਜੀ
ਹਾਂ-
ਨਾਲੇ ਟਾਈਮ ਈ ਨੀ ਲੱਗਦਾ ਗਰਮੀ ਚ ਤੇ ਬਸ ਪਾਨੀ ਵਾਨੀ ਪਾਨੀ ਪਾਨੀ ਪੀ ਪੀ ਕੇ ਉਹਨਾ ਨੇ ਜਾਂ ਭਾਂਡੇ ਕਰੀ ਜਾਣਗੇ ਹਾਂ ਭੁੱਖ ਲੱਗਦੀ ਰਹਿੰਦੀ ਏ ਮਿੰਟ ਮਿੰਟ ਬਾਅਦ ਤੇ ਭੁੱਖ ਲੱਗ ਹਾਂ
ਬਸ ਲੱਗੇ ਰਹੇ ਨੇ ਉਹ ਵੀ ਬੱਚਿਆਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਖਾਣਾ ਪੀਣਾ ਸੀ ਉਹ ਵੀ ਲੱਗੇ ਰਹੇ ਨੇ ਕੁਛ ਮੈਂ ਵੀ ਬਣਾਉਂਦੀ ਰਹੀ ਹਾਂ
ਹਾਂ ਬਸ ਚੱਲਦਾ ਰਹਿੰਦਾ ਸਾਡਾ ਇਹ ਮੇਰਾ ਛੋਟਾ ਇਹਨੂੰ ਬੜੀ ਬਸ ਜੇ ਅਸੀਂ ਜੋ ਬਣਾਉਣਾ ਉਹਦੇ ਉਲਟ ਚੀਜ਼ ਖਾਣੀ ਇਹਨੇ ਜੇ ਚਾਵਲ ਬਣਾਣੇ ਇਹਨੇ ਫੁਲਕਾ ਖਾਣਾ ਜੇ ਫੁਲਕਾ ਬਣਾ ਲਿਆ ਤੇ ਇਹਨੇ ਚਾਵਲ ਖਾਣੇ ਹੈ
ਹਮ ਹ ਬਸ ਇਸ ਤਰ੍ਹਾਂ ਹੀ ਕਰਦੇ ਆ
ਹਾਂ ਇਸ ਤਰ ਹੀ ਬੱਚਿਆਂ ਫ ਛੁੱਟੀਆਂ ਚ ਟਾਇਮ ਬੜਾ ਟਾਈਮ ਟੇਬਲ ਬਹੁਤ ਖਰਾਬ ਕੀਤਾ ਇਹਨਾਂ ਨੇ ਖਾਣਾ ਪੀਣਾ ਹੀ ਬੜਾ ਕੀਤਾ ਦਾ ਸਵੇਰ ਦਾ ਤੇ ਬਹੁਤ ਜ਼ਿਆਦਾ ਨਾ
ਨਾ ਸਵੇਰ ਦਾ ਨਾਸ਼ਤਾ ਪਤਾ ਨਾ ਦੁਪਹਿਰ ਦਾ
ਜ਼ਿਆਦਾ ਟਾਈਮ ਖ਼ਰਾਬ ਹੈ ਨਾ ਉਹਦੇ ਬਾਰਾਂ ਵਜਾ ਦਿੰਦੇ ਇਹ ਤੇ ਵਜਾ ਦਿੰਦਾ ਬਾਰਾਂ ਹੁ
ਸਾਡੇ ਵੀ ਉਹ ਹਿਸਾਬ ਇੱਥੇ ਵੀ ਇੰਝ ਹੁੰਦਾ ਰਾਤ ਦੀ ਫੇਿਰ ਬਾਰਾਂ ਈ ਵਜਣੇ ਖਾ ਲੋੋ
ਹਾਂ ਉਹੀ ਇਕੱਠੇ ਹੋਵੋ ਫੇਰ ਤੇ ਇੰਨਾ ਈ ਟਾਈਮ ਹੁੰਦਾ ਕਿਤੇ ਆਓ ਜਾਓ ਫੇਰ ਤੇ ਬੜੀ ਹੁੰਦੀ ਏ ਟਾਈਮ ਦਾ ਹੋ ਜਾਂਦਾ ਬਾਕੀ ਘਰ ਤੇ ਅਪਨੇ ਟਾਈਮ ਟੇਬਲ ਦੇ ਹਿਸਾਬ ਨਾਲ ਚੱਲਦੇ ਆ ਵੀ ਪਤਾ ਸਵੇਰੇੱ ੳ ੳਠਣਾ ਸਕੂਲ ਜਾਨਾ ਬਾਹਰ ਕਿਤੇ ਗਏ ਦੇ ਹੋਵੋ ਜਾਂ ਕੋਈ ਆਇਆ ਦਾ- ਫੇਰ ਥੋੜੀ ਹੋ ਜਾਂਦੀ ਹੈ ਹਾਂਜੀ ਹਾਂਜੀ -ਹਾਂਜੀ ਸਭ ਠੀਕ ਹੈ ਹਾਂਜੀ ਹਾਂਜੀ ਬਸ ਸੋਣ ਲੱਗੇ ਸਵੇਰ ਮੈਂ ਕਿਹਾ, ਚੱਲ ਇੱਕ ਕੋਲ ਤੁਹਾਨੂੰ ਕਰ ਦੇਵਾਂ। ਸਵੇਰੇ ਫਿਰ ਕੰਮ ਚ ਲੱਗ ਜਾਣਾ, ਤੇ ਫਿਰ ਹੋ ਜਾਣਾ।
ਹਾਂ ਉਹ ਤੇ ਹੈ।
ਕਰਾਣਾ ਆਪਣੀ ਵੱਡੀ ਬੇਟੀ ਨੂੰ ਵੀ। ਕਹਿ ਨਾ ਕਰੇ, ਗੱਲ ਗੱਲ ਫੋਨ ਫਾਨ ਹੀ ਨੀ ਕਰਦੀ ਕੋਈ ਘਰ ਹੁੰਦੀ ਹੈ ਤੇ ਉਹਨੂੰ ਕੋਲ ਫੋਨ ਕਰ ਲਿਆ ਕਰੇ ਹਾਂ ਮੈਂ ਮਿਲੀ ਸੀ, ਤੇ ਬੋਲਿਆ ਵੀ ਸੀ। ਮੈਂਨੂੰ ਹਾਂ ਨਹੀਂ ਨਹੀਂ ਇਸ ਟਾਈਮ ਤੇ ਨਹੀਂ ਹ ਹਾਂਾਂ! ਉਹਨੂੰ ਕਹ ਫੋਨ ਕਰੇ ਹਾਂ ਕਰਦੀ ਨੀ। ਫੋਨ ਵੀ ਨੀ ਉਹ ਕਰਦੀ, ਅਜੇ ਕੋਲ ਰਹਿੰਦੀ ਆ।
ਕਦੀ ਕੁਛ ਕਦੀ ਕੁਛ, ਉਹ ਆਦਮੀ ਨੀ ਬਹਿਣ ਦਿੰਦਾ ਉਹਦਾ ਨੂੰ।
ਹਾਂਜੀ ਹਾਂ। ਬੀਜੀ ਹੈ ਨਾ ਬੰਦਾ। ਹਰ ਕੋਈ ਬੀਜੀ ਅੱਜ ਕੱਲ ਚਾਹੇ ਜਿਸ ਤਰ੍ਹਾਂ ਦਾ ਮਰਜ਼ੀ। ਵਿਆਹ ਹੋ ਗਿਆ, ਮੈਰਿਡ ਲਾਈਫ ਤੇ ਬੀਜੀ ਬੀਜੀ ਹਾਂਜੀ।
ਬਸ ਕਦੀ ਕੋਈ ਆ ਜਾਂਦਾ। ਰੋਟੀ ਖਾਂਦੀ ਵੀ ਹੋਏਗੀ, ਤੈਨੂੰ ਆਵਾਜ਼ ਮਾਰਨੀ ਹੇ ਰੋਟੀ ਛੱਡ ਕੇ ਉੱਠ ਜਾਂਦੀ।
ਹਾਂਜੀ। ਹਾਂ ਬਸ ਇਹੀ ਹੈ ਲਾਈਫ ਤੇ ਹਮ। ਹਾਂਜੀ! ਚਲੋ ਬਸ ਵਧੀਆ ਵਧੀਆ। ਠੀਕ ਹੈ ਜੀ! ਤੁਸੀਂ ਸੁਣਾਓ ਠੀਕ ਸਾਰੇ ਅੱਛਾ ਆਉਣ ਵਾਲੇ ਹੋਣੇ ਤੁਹਾਡੇ ਬੱਚੇ ਵੀ ਅੱਜ ਕੱਲ ਚ ਆ ਜਾਣਗੇ।
ਨਹੀਂ ਉਹਨਾਂ ਨੇ ਹਜੇ ਨਹੀਂ ਆ ਨਾ! ਦਸ ਤਰੀਕ ਬੋਲ ਦੇਵੇ ਅਸੀਂ ਆਵਾਂਗੇ।
ਅੱਛਾ ਅੱਛਾ, ਚਲੋ ਦਸ ਦਿਨ ਰਹਿ ਗ।
ਦਸ ਨੂੰ ਆ ਕੇ, ਤੇ ਫਿਰ ਉਹ ਥੋੜਾ ਪਤਾ ਕੰਮ ਜਿਹੜਾ ਰਹਿ ਗਿਆ ਉਹ ਕਰਨਗੇ।
ਹਮ! ਠੀਕ।
ਫਿਰ ਟਿਊਸ਼ਨ ਵੀ ਭੇਜਣਾ ਭੁੱਲ ਗਏ ਹੋਣੇ, ਨੇ ਜਹੜੇ ਥੋੜਾ ਬਹੁਤਾ ਆਂਦਾ ਉਹ ਵੀ ਭੁੱਲ ਗਏ ਨੇ।
ਛੋਟੇ ਬੱਚੇ ਹਾਂ ਭੁੱਲ ਜਾਂਦੇ ਆ। ਹਾਂਜੀ ਚਲੋ ਠੀਕ ਬਸ। ਵਧੀਆ ਵਧੀਆ ਠੀਕ ਹੈ। ਮੇਰੇ ਦਾ ਵੀ ਥੋੜਾ ਜਿਹਾ ਰਹਿ ਗਿਆ, ਹੁਣ ਕਰਾਵਾਂਗੇ ਇਹਨੂੰ ਅੱਜ ਕੱਲ੍ਹ ਚ ਬਸ ਇੱਕ ਰਹਿ ਗਿਆ ਦਾ ਕੰਮ। ਬਸ ਉਓਹੀ ਢਿੱਲ ਪਾਈ ਵੀ ਇਹਨੇ। ਕਰ ਲਾਂਗਾ ਕਰ ਲਾਂਗਾ ਲਗਾਈ ਦੀ ਆ ਬਾਕੀ ਸਭ ਕਰ ਲਏ ਦੇਨ। ਇੱਕ ਦੋ ਪ੍ਰੋਜੈਕਟ ਬਣਾਣੇ ਸੀ ਉਹ ਵੀ ਬਣਾ ਲਏਦੇ ਆ।
ਪ੍ਰੋਜੈਕਟ ਇਹਨੇ ਵੀ ਬਣਾਏ ਨੇ। ਕੁਛ ਮੰਮੀ ਨੇ ਬਣਾ ਲਏ। ਇਹਦੇ ਤੇ ਕੁਛ ਇਹ ਬਣਾਉਣ ਵਾਲੇ ਨੇ ਇੱਕ ਦੋ। ਹਹ! ਉਹ ਫਿਰ ਮਾਵਾਂ ਕਿਹਿੰਨੀਆਂ ਪ੍ਰੋਜੈਕਟ ਦੇ ਸਾਨੂੰ ਮਿਲੇ ਹ!
ਬੱਚਿਆਂ ਦਾ ਤੇ ਇਹੀ ਹੁੰਦਾ ਛੋਟਿਆਂ ਨੂੰ ਜ਼ਿਆਦਾ ਮਿਲਦੇ।
ਮਿਲਦੇ ਹੈ। ਬੜੇ ਮਿਲੇ ਇਹ ਸਾਡੇ ਵੀ ਬੱਚੇ ਨੇ ਬੜੇ ਮਿਲੇ ਨੇ।
ਹਾਂਜੀ ਹਾਂ ਸਭ ਨੂੰ ਮਿਲ ਗ। ਹਾਂਜੀ ਹਾਂਜੀ। ਚਲੋ ਠੀਕ ਹੈ ਜੀ। ਹਮ! ਬਸ ਵਧੀਆ ਵਧੀਆ ਠੀਕ ਹੈ ਸਭ ਹਾਂਜੀ। ਚਲੋ ਕਰਨਾ ਫਿਰ ਤੁਸੀਂ ਫੋਨ ਹਾਂਜੀ ਹਾਂ।
ਹਾਂ ਕਰਗੇ।
ਠੀਕ।
ਠੀਕ ਹੈ